ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ।
ਭੈਣਜੀ ਹੋਰ ਠੀਕ ਹੋ ਜੀ।
ਵਧੀਆ ਜੀ ਵਧੀਆ ਤੁਸੀ ਠੀਕ ਹੋ।
ਸਭ ਵਧੀਆ ਜੀ ਹੋਰ ਘਰ ਪਰਿਵਾਰ ਸਭ ਠੀਕ।
ਹਾਂਜੀ -ਹਾਂਜੀ ਸਭ ਵਧੀਆ ਹੋਰ ਤੁਹਾਡੇ ਘਰ ਸਭ ਠੀਕ ਨੇ
ਸਭ ਵਧੀਆ ਜੀ ਸਭ ਵਧੀਆ ਮੈਂ ਹੁਣ ਦੇਖਿਆ ਤੁਹਾਡਾ ਫੋਨ ਆਇਆ ਸੀ ਪਹਿਲਾਂ।
ਹਾਂਜੀ- ਹਾਂਜੀ ਉਹ ਨਾ ਮੈਂ ਕੀਤਾ ਸੀ ਫੋਨ ਐਕਚੁਲੀ ਨਾ ਅਸੀਂ ਥੋੜਾ ਜਾ ਪਹਿਲੇ ਮਾਰਕੀਟ ਅਸੀ ਗੇਸੀ ਸੀ ਨ ਸਮਾਟ ਕੁਝ ਲੈਂਦੀ ਸੋਚ ਰਹੀ ਸੀ ਵੀ ਸਮਾਟ ਵੋਚ ਲੈ ਲਈਏ ਤੇ ਮੈ ਉਸਦੀ ਮਾਰਕੀਟ ਆਏ ਸੀ ਜਦੋ ਤੁਸੀ ਮੈਨੂੰ ਮਿਲੇ ਸੀ ਤੇ ਮੈ ਦੇਖ ਕਿਹਾ ਸੀ ਤੁਸੀ ਨਾ ਸਮਾਰਟ ਵਾਚ ਪਾਈ ਹੋਈ ਸੀ। ਅਤੇ ਉਹ ਕਿਹੜੀ ਕੰਪਨੀ ਦੀ ਲਿਤੀ ਹੈ। ਤੁਸੀ
ਅ ਵੈਸੇ ਜੀ ਉਹ ਮੈਨੂੰ ਨਾ ਮੇਰੀ ਬਰਡੇ ਦੀ ਗਿਫਟ ਮਿਲਦੀ ਸੀ ਤੇ ਨਾ ਉਹ ਫਾਸਟ ਟ੍ਰੈਕ ਕੰਪਨੀ ਦੀ ਹੈ।
ਅੱਛਾ ਅੱਛਾ ਤੇ ਹ ਤੇ ਉਹ ਮਤਲਬ ਕਿ ਕਿਹੜੀ ਕਿਹੜੀ ਕੰਪਨੀਆਂ ਦੀ ਹੋਰ ਹੁੰਦੀਆਂ ਨੇ ਕਿਉਂਕਿ ਅਜ ਮੈਂ ਸ਼ੋਪ 'ਤੇ ਗਈ ਸੀ ਉਹਨਾਂ ਤੇ ਐਪਲ ਪਤਾ ਨੀ ਕਿਹੜੀ ਕਿਹੜੀ ਕੰਪਨੀਆਂ ਦੀ ਦਿਖਾ ਰਹੀ ਸੀ ਦੇਸੀ ਕੰਪਨੀਆਂ ਵੀ ਅਤੇ ਦੂਜੀ- ਹੈਗੀ ਸੀ-
ਨਹੀ ਦੇਖੋ ਸਮਾਰਟ ਵੋਚ ਤਾਂ ਬਥੇਰੀ ਕੰਪਨੀ ਦੀ ਹੁੰਦੀਆਂ ਨੇ ਜਿਵੇਂ ਐਪਲ ਹੋ ਗਈ ਸੈਮਸੰਗ ਹੋ ਗਈ ਅ ਫਾਇਰ ਬੋਲਟ ਫਾਸਟ ਟ੍ਰੈਕ ਹੋਰ ਵੀ ਦੇਸੀ ਕੰਪਨੀਆਂ ਵੀ ਹੁੰਦੀਆਂ ਨੇ ਤੇ ਚਾਈਨਾ ਦੀ ਵੀ ਕੰਪਨੀਆਂ ਹੁੰਦੀਆਂ ਨੇ ਤੇ ਦੇਖੋ ਜੀ ਤੁਸੀਂ ਥੋੜ੍ਹੀ ਵਧੀਆ ਲੋਕ ਉਹ ਥੋੜ੍ਹੀ- ਉਤੇ ਰੇਂਜ ਚਲੀ ਜਾਂਦੀ ਹੈ। ਜਿਵੇਂ ਕਿ ਐਪਲ ਦੀ ਹੋ ਗਈ ਉਹਦੀ ਸਟਾਰਟਿੰਗ ਵੀਹ ਤੀਹ ਹਜ਼ਾਰ ਦੀ ਹੁੰਦੀ ਹੈ।
ਹਾਂ ਹਾਂ ਉਹ ਬਹੁਤ ਮਹਿੰਗੀ ਦੱਸ ਰਹੇ ਸੀ ਸਾਨੂੰ ਵੀ ਦੱਸ ਰਹੇ ਸੀ ਕਹਿੰਦੇ ਜਿਹੜੀ ਦੇਸੀ ਕੰਪਨੀਆਂ ਨੇ ਨਾ ਉਹ ਤਾਂ ਤੁਹਾਨੂੰ ਮਿਲ ਜਾਏਗੀ, ਦੋ ਹਜ਼ਾਰ ਦੀ ਵੀ ਮਿਲ ਜਾਏਗੀ ਤਿਨ ਚਾਰ ਹਜ਼ਾਰ ਦੀ ਵੀ ਪਹਿਲਾਂ ਵਿਦੇਸੀ ਕੰਪਨੀਆ ਕਹਿਦੇ ਜੇ ਤੁਸੀ ਵਧੀਆ ਵਾਲੀ ਲੈਣੀ ਹੈ। ਫਿਰ ਤਾਂ ਇਨੀ ਮਹਿਗੀ ਆਏਗੀ
ਹਾਂਜੀ ਹਾਂਜੀ ਇਹ ਤਾਂ ਹੈ। ਹੀ ਹੈ। ਕਿਉ ਕਿ ਦੇਖੋ ਉਹ ਮੈਂ ਦੇਖਿਆ ਸੀ ਯੂਟਿਊਬ ਤੋ ਹੀ ਕਿ ਨਾ ਜਿਹੜੀ ਐਪਲ ਦੀ ਵਾਚ ਹੁੰਦੀ ਹੈ। ਉਹ ਹੁਣ ਤਾਂ ਮਹਿੰਗੀ ਹੈ। ਪਰ ਉਹ ਦਿਖਾਉਦੀ ਵੀ ਸਭ ਕੁਛ ਵਧੀਆ ਮਤਲਬ ਕਿ ਸਮਾਨ ਹੋ ਜਾਦਾ ਨਾ ਤੁਸੀ ਜਿਵੇ ਆਪਣਾ ਹਾਰਡ ਪ੍ਰੈਸ਼ਰ ਰੇਟ ਬਲੱਡ ਪ੍ਰੈਸ਼ਰ ਅਤੇ ਤੁਸੀ ਕਿਨਾ ਤੁਰੇ ਹੋ ਕਿਨੀ ਵੋਕਿਗ ਕੀਤੀ ਹੈ। ਤੁਸੀ ਆਪਣੀ ਐਕਸਰਸਾਈਜ ਸਾਰਾ ਕੁਛ ਵੇਖ ਸਕਦੇ ਹੋ ਉਹਦੇ ਤੇ
ਪਲ ਪਹਿਲੇ ਇਹ ਘੜੀ ਚ ਹੀ ਦਿਖੇਗੀ ਸਾਨੂੰ
ਨਹੀਂ ਨਹੀਂ ਦਿਖਦੀ ਸਾਰੀ ਘੜੀਆਂ ਚ' ਹੈ। ਪਰ ਨਾ ਜਿਹੜੀ ਐਪਲ ਦੀ ਵੋਚ ਹੁੰਦੀ ਹੈ। ਉਹ ਜ਼ਿਆਦਾ ਐਕੂਰੇਟ ਹੁੰਦੀ ਹੈ।
ਅੱਛਾ- ਅੱਛਾ
ਹਾਂ ਤੇ ਉਹਦਾ ਇਕ ਹੋਰ ਹੈ। ਕਿ ਜੇ ਐਪਲ ਦੀ ਵੋਚ ਹੈ। ਨਾ ਉਹ ਆਈਫੋਨ ਦੇ ਨਾਲ ਹੀ ਵਧੀਆ ਰਹੇਗੀ ਬੀ ਤੁਹਾਡੇ ਕੋਲ ਆਈਫੋਨ ਹੈ ਤੇ ਤੁਹਾਡਾ ਮਤਲਬ ਕਿ ਪੂਰਾ ਜਿਹੜਾ ਸਿਸਟਮ ਹੋਏਗਾ ਉਹ ਇੱਕ ਹੀ ਹੋ ਜਾਏਗਾ ਨਾ ਐਪਲ ਦਾ ਹੀ
ਅੱਛਾ ਅੱਛਾ ਅੱਛਾ ਅੱਛਾ
ਤੁਸੀਂ ਤੁਹਾਡੇ ਕੋਲ ਐਪਲ ਦੀ ਘੜੀ ਹੈ ਅਤੇ ਤੁਹਾਡੇ ਕੋਲ ਐਪਲ ਦਾ ਫੋਨ ਨਹੀਂ ਹੈਗਾ ਫਿਰ ਉਹ ਥੋੜ੍ਹਾ ਔਖਾ ਹੋਏਗਾ ਤੁਹਾਨੂੰ ਕਨੈਕਟ ਕਰਨਾ ਸਾਰਾ ਕੁਛ
ਅੱਛਾ ਅੱਛਾ ਨਹੀਂ ਸਾਡੇ ਕੋਲ ਦੇਖੋ ਆਈਫੋਨ ਤੇ ਨਹੀਂ ਆ ਆਈਫੋਨ ਨਾਲ ਤੇ ਪਤਾ ਨੀ ਕਿੰਨੇ ਲੋਕਾਂ ਕੋਲ ਆਈਫੋਨ ਹੈਗੇ ਲੇਕਿਨ ਅਸੀਂ ਨਹੀਂ ਲਿੱਤਾ ਈ ਕੀ ਕਰਨਾ ਦੇਖੋ ਫੋਨ ਤੇ ਗੱਲ ਹੀ ਤੇ ਕਰਨੀ ਹੁੰਦੀ ਹੈ ਚਾਹੇ ਸਿੰਪਲ ਫੋਨ ਨਾਲ ਕਰਲੋ ਚਾਏ ਅਇੰਫੋਨ ਨਾਲ ਕਰਲੋ ਬਸ ਇਕ ਗੱਲ ਏ ਹੁੰਦੀ ਏ ਕੀ ਅਇੰਫੋਨ ਦਾ ਕੈਮਰਾ ਥੋੜਾ ਕਲੀਅਰ ਆ ਜਾਂਦੀ ਹੈ, ਬਾਕੀ ਤੇ ਦੇਖੋ ਫੋਟੋ ਤੋਂ ਹਰ ਕੋਈ ਫੋਨ ਹਰ ਇੱਕ ਫੋਨ ਵਿੱਚ ਠੀਕ ਰੱਚੀ ਜਾਂਦੀ ਐ, ਅੱਜ ਕੱਲ ਐੰਡਰਾਇਡ ਜਿਹੜੇ ਆਮ ਤੌਰ ਤੇ ਚਾਰ-ਚਾਰ, ਪੰਜ-ਪੰਜ ਹਜ਼ਾਰ ਦੇ ਫੋਨ ਆ ਗਏ ਨੇ ਉਹਨਾ ਦੀ ਵੀ ਫੋਟੋ ਖਿੱਚੀ ਜਾਂਦੀ ਹੈ ਤੇ ਗੱਲ ਵੀ ਬੰਦਾ ਕਰ ਲੈਂਦਾ ਤੇ ਮੈਨੂੰ ਨੀ ਲੱਗਦਾ, ਕਿ ਆਈਫੋਨ ਨਾਲ ਲੈਣ ਨਾਲ ਵੀ ਜ਼ਿਆਦਾ ਕੋਈ ਵੱਡਾ ਕੰਮ ਹੋ ਜੇਗਾ
ਨਹੀਂ ਦੇਖੋ, ਹਾਂ ਵੈਸੇ ਤਾਂ ਲੋਕੀ ਲੈਂਦੇ ਨੇ ਲੋਕ ਨਾ ਸ਼ੋ ਆਸਤੇ ਜ਼ਿਆਦਾ ਲੈਂਦੇ ਨੇ ਆਈ ਫੋਨ ਤੇ ਐਪਲ ਦੀ ਘੜੀਆਂ, ਬਾਕੀ ਤੇ ਤੁ ਤੁਸੀਂ ਜਿਹੜਾ ਨੋ ਨੋਰਮਲ ਮੋਬਾਈਲ ਜਾਂ ਨੋਰਮਲ ਸਮਾਰਟ ਵੋਚ ਲਗੇ ਉਹ ਤੋਂ ਵੀ ਤੁਹਾਡਾ ਕੁਛ ਕੰਮ ਹੋ ਸਕਦਾ ਵਧੀਆ ਹੁਣ ਦੇਖੋ ਮੇਰੇ ਕੋਲ ਫਾਇਰਬੋਲਟ ਦੀ ਵੋਚ ਹੈਗੀ ਏ। ਤੇ ਸਮਾਰਟ ਵੋਚ ਮੈਨੂੰ ਗਿਫਟ ਮਿਲੀ ਸੀ ਤੇ ਕੀ ਉਹਦੇ ਚ ਮੈਂ ਆਪਣੀ ਫੋਟੋ ਵੀ ਲਾ ਸਕਣਾ, ਤੇ ਉਹ ਮੇਰਾ ਸਾਰਾ ਕੁਛ ਰੈ ਕਰਦੀ ਹ ਮੈਂ ਕਿੰਨੇ ਕਦਮ ਤੁਰਿਆ ਮਾ, ਪੂਰੇ ਦਿਨ ਚ ਅਤੇ ਮੇਰੀ ਹਾਰਟ ਬੀਟ। ਮੈਂ ਉਹਦੇ ਤੇ ਗੇਮ ਵੀ ਖੇਡ ਸਕਣਾ
ਦੇਖੋ ਮੈ ਇਹਨੂੰ ਟਾਈਮ ਦਿਖਾਉਂਦੀ ਏ ਉਹ?
ਹਾਂਜੀ, ਟਾਈਮ ਤੇ ਦਿਖਾਉਂਦੀ ਹੀ ਹੈ ਜੀ ਉਹ ਤੇ, ਉਹਦੇ ਚ ਤੁਸੀਂ ਵਟਸਐਪ ਚਲਾ ਸਕਦੇ ਮਤਲਬ ਸਾਰਾ ਕੁੱਝ ਚਲਾ ਸਕਦੇ ਹੋ ਜਿਵੇਂ ਤੁਸੀਂ ਕੋਈ ਪੇਮੈਂਟ ਲੈਣੀ ਹੋਏ ਆਪਣੇ ਯੂ-ਪੀ-ਆਈ ਤੋਂ। ਤੁਸੀਂ ਮਤਲਬ ਆਪਣਾ ਕਿਊਆ ਕੋਡ ਵਗੈਰਾ ਉਦੇ ਤੇ ਪਾ ਸਕਦੇ ਹੋ, ਬਸ ਤੁਸੀਂ ਉਹ ਦਿਖਾਨੈ ਅਪਣੀ ਘੜੀ ਦਾ ਕੋਈ ਕੋਈ ਵੀ ਤੁਹਾਨੂੰ ਪੇਮੈਂਟ ਕਰ ਸਕਦਾ
ਉਹ ਇੱਕ ਤਰਫੋਂ ਛੋਟਾ ਫੋਨ ਹੀ ਹੋ ਗਿਆ, ਉਹ ਵੀ ਜੇ ਸਾਡੇ ਕੋਲ, ਦੇਖੋ ਜੇ ਸਾਡੇ ਕੋਲ ਐਂਡਰੋਇਡ ਫੋਨ ਨਹੀਂ ਹੋਏਗਾ ਇਹ ਸਭ ਚੀਜ਼ਾਂ ਨਹੀਂ ਝੱਲਣਗੀਆਂ ਫਿਰ
ਨਹੀਂ ਜੇ ਤੁਹਾਡੇ ਕੋਲ ਐਂਡਰੋਇਡ ਫੋਨ ਨਹੀਂ ਹੈਗਾ ਤਾਂ ਤੁਸੀਂ ਅਹ ਤੁਸੀਂ ਐਵੇਂ ਯੂਜ ਕਰ ਸਕਦੇ ਹੋ ਉਹਦੇ ਤੇ ਤੁਹਾਨੂੰ ਟੋਰਚ ਦਿਸਜੇਗੀ ਥਡੀ ਫੋਟੋ ਲੱਗ ਸਕਦੀ ਉਹਦੇ ਉੱਤੇ
ਅੱਛਾ
ਜੇ ਤੁਹਾਡੇ ਕੋਲ ਕੋਈ ਫ਼ੋਨ ਹੈਗਾ ਤੁਸੀਂ ਬਲੂਟੂਥ ਕਨੈਕਟ ਕਰ ਲਉ ਉਹਦੇ ਕੋਲ ਉਹਦੇ ਤੋਂ ਤੇ ਜਿਵੇਂ ਕੋਈ ਤੁਹਾਨੂੰ ਫੋਨ ਆਉਂਦਾ ਤੁਹਾਡੇ ਉਹ ਘੜੀ ਤੇ ਹੀ ਆ ਜਯਾ ਕਰੇਗਾ ਜਿਵੇਂ ਤੁਸੀਂ ਕਿਥੇ ਜਿਵੇਂ ਤੁਸੀਂ ਕੋਈ ਆਪਣੀ ਐਕਟੀਵਾ ਵਗੈਰਾ ਚਲਾ ਰਹੇ ਹੋ, ਤੇ ਤੁਹਾਨੂੰ ਕਿਸੇ ਦਾ ਫੋਨ ਆਉਂਦਾ, ਤੁਸੀਂ ਅਹ, ਕਲਾਈ ਤੇ ਹੀ ਚੱਕ ਸਕਦੇ ਹੋ ਫੋਨ ਨੂੰ
ਅੱਛਾ ਅੱਛਾ ਤੇ ਫੇਰ ਆਵਾਜ਼ ਕਿੱਦਾਂ ਆਏਗੀ ਉਤੇ, ਫੇਰ ਆਵਾਜ਼ ਵਾਸਤੇ ਤੇ ਕੰਨ ਨਾ ਲਾਣਾ ਪੈਂਦਾ ਜਿਵੇਂ ਫੋਨ ਨੂੰ ਤੇ ਫੇਰ ਉਹ ਘੜੀ ਕਿਵੇਂ
ਨਹੀਂ ਜਿਵੇਂ ਸਪੀਕਰ ਹੁੰਦਾ ਨਾ ਮੋਬਾਇਲ, ਮੋਬਾਇਲ ਤੇ ਉਵੇਂ ਹੀ ਉਹਦੇ ਚ ਹੀ ਹੁੰਦੇ ਹੈ ਮਤਲਬ ਉਹਦੇ ਚ ਇਨਬਿਲਟੀ ਸਪੀਕਰ ਹੁੰਦਾ ਹੈ ਤੇ ਜਿਵੇਂ ਅਸੀਂ ਮੋਬਾਇਲ ਨੂੰ ਕੰਨ ਨਾਲ ਲਾਨੇ ਆ ਤੇ ਸਾਨੂੰ ਸਮਾਰਟ ਵੋਚ ਨੂੰ ਕੰਨ ਤੇ ਲਾਉਣ ਦੀ ਲੋੜ ਨਹੀ ਪੈਂਦੀ, ਉਹ ਆਟੋਮੈਟਿਕ ਉਹ, ਉਹਦੇ 'ਚ ਸਿਰਫ ਸਪੀਕਰ ਹੀ ਹੁੰਦਾ, ਜਿਵੇਂ ਤੁਸੀਂ ਫੋਨ ਕੱਟੋਗੇ, ਉਹ ਆਵਾਜ਼ ਮਤਲਬ ਇੰਨੀ ਗੁੰਜੇਗੀ, ਤੁਹਾਨੂੰ ਸੁਣਾਈ ਦੇ। ਤੇ ਸਾਹਮਣੇ ਵਾਲੇ ਨੂੰ ਵੀ ਸੁਣਾਈ ਦੇਗਾ, ਤੁਸੀਂ ਕੀ ਬੋਲਦੇ ਪਏ ਹੋ। ਹਾਂਜੀ।
ਅੱਛਾ, ਅੱਛਾ, ਅੱਛਾ, ਫਾਇਦਾ ਹੈ ਲੈ ਕੇ ਯ ਨਹੀਂ।
ਦੇਖੋ ਜੀ, ਇਹ ਤਾਂ ਫਿਰ ਅ ਤੁਹਾਡੇ ਤੇ ਡਿਪੈਂਡ ਕਰਦਾ ਜੇ ਤੁਹਾਨੂੰ ਲੋੜ ਹੈ, ਤਾਂ ਤੁਸੀਂ ਲੈ ਸਕਦੇ ਹੋ, ਜਿਵੇਂ ਤੁਸੀਂ ਆਪਣਾ ਹੈਲਥ ਕੋਂਨਸ਼ੀਅਸ ਹੋ। ਤੁਸੀਂ ਇਹ ਦੇਖਣਾ ਕਿ ਤੁਸੀਂ ਦਿਨ ਚ ਕਿੰਨਾ ਤੁਰਦੇ ਹੋ। ਉਹਦੇ ਚ ਤੁਸ ਸੀਂ ਉਹ ਵੀ ਲਾ ਸਕਦੇ ਹੋ ਕਿ ਮੈਂ ਦਸ ਹਜ਼ਾਰ ਖਤਮ ਤੁਰਨੇ ਨੇ, ਤੇ ਉਹ ਤੁਹਾਨੂੰ ਦੱਸੇਗਾ ਕਿ ਤੁਸੀਂ ਤਿੰਨ ਹਜ਼ਾਰ ਤੁਰ ਹੋ ਜਾਂ
ਹ, ਹ, ਹ, ਹ, ਹ
ਹਾਂਜੀ ਤੁਸੀਂ ਤੁਹਾਨੂੰ ਫਿਰ ਉਹਨੂੰ ਚਾਰਜਿੰਗ ਵੀ ਲਾਉਣੀ ਪੈਣੀ ਹੈ।
ਹਮ ਅੱਛਾ ਚਾਰਜ ਵੀ ਹੁੰਦਾ ਮਤਲਬ ਕਿ ਬੈਟਰੀ ਨਾਲ ਚੱਲਦਾ ਹੈ ਚਾਰਜ ਹੋਏ ਗਾ ਇਹ ਵੀ।
ਹਾਂਜੀ ਚਾਰਜ ਹੁੰਦਾ ਉਹ ਉੱਥੋਂ ਉਹ ਉਹਦੇ ਡੱਬੇ ਦੇ ਅੰਦਰ ਹੀਂ ਤੁਹਾਨੂੰ ਚਾਰਜਰ ਮਿਲ ਜਾਏਗਾ। ਤੇ ਵੈਸੇ ਤਾਂ ਵਾਇਰਲੈਸ ਚਾਰਜਰ ਹੁੰਦਾ ਹੈ। ਤੁਸੀਂ ਬਸ ਥੱਲੇ ਲਾਉਣਾ ਚਾਰਜਰ ਨੂੰ ਤੇ ਆਪਣੇ ਆਪ ਚਾਰਜ ਹੁੰਦਾ ਰਹੇਗਾ ਉਹ।
ਤੁਸੀਂ ਕਿਹੜੀ ਸ਼ੋਪ ਤੋਂ ਲਿੱਤਾ ਸੀ?
ਮੈਂ ਤੈਨੂੰ ਕਿਹਾ ਨਾ ਮੈਨੂੰ ਗਿਫਟ ਮਿਲਿਆ ਸੀ ਮੇਰੀ ਭੈਣ ਮੇਰੀ ਭੈਣ ਨੇ ਮੈਨੂੰ ਗਿਫਟ ਦਿੱਤਾ ਸੀ ਤੇ ਮੈਂ ਉਹਦੇ ਕੋਲੋਂ ਪੁੱਛ ਕੇ ਤੁਹਾਨੂੰ ਦੱਸ ਦਾਂਗਾ। ਵੈਸੇ ਤਾਂ ਉਹ ਕਹਿ ਰਹੀ ਸੀ ਉਹਨੇ ਔਨਲਾਈਨ ਹੀ ਮੰਗਵਾਇਆ ਸੀ।
ਅੱਛਾ ਅੱਛਾ ਆਨਲਾਈਨ ਸਹੀ ਨਿਕਲ ਗਈ ਸੀ।
ਹਾਂਜੀ ਔਨਲਾਈਨ ਸਹੀ ਨਿਕਲ ਗਈ ਸੀ।
ਅੱਛਾ ਕਿਉਂਕਿ ਏਦਾਂ ਹੁੰਦਾ ਨਾ ਕਈ ਵਾਰ ਓਨਲਾਈਨ ਚੀਜ਼ਾਂ ਨਹੀਂ ਸਹੀ ਹੁੰਦੀਆਂ। ਤੇ ਕਈ ਵਾਰ ਸਹੀ ਵੀ ਨਿਕਲ ਜਾਂਦੀਆਂ ਨੇ ਤੇ ਕਈ ਵਾਰ ਸਹੀ ਨਹੀਂ ਹੁੰਦੀਆਂ। ਫਿਰ ਅਸੀਂ ਇਹੀ ਕਿਹਾ ਵੀ ਚਲੋ ਸ਼ੋਪ ਤੋਂ ਜਾ ਕੇ ਗਰੰਟੀ ਵਗੈਰਾ ਵੀ ਮਿਲ ਜਾਂਦੀ ਨਾ ਵਰੰਟੀ ਵਗੈਰਾ ਵੀ ਮਿਲਦੀ ਜਾਂਦੀ ਹੈ ਉੱਥੇ।
ਨਹੀਂ ਔਨਲਾਈਨ ਵੀ ਗਰੰਟੀ ਵਗੈਰਾ ਮਿਲ ਜਾਂਦੀ ਹੈ ਕਿਉਂਕਿ ਨਾ ਔਨਲਾਈਨ ਦਾ ਇਹ ਇਹ ਫਾਇਦਾ ਜਿਵੇਂ ਸੇਵਨ ਡੇਜ ਰਿਟਨ ਦੀ ਪੋਲਿਸੀ ਹੁੰਦੀ ਉਹਦੇ ਵਿੱਚ। ਜੇ ਤੁਹਾਨੂੰ ਤੁਹਾਡੇ ਕੋਲ ਪ੍ਰੋਡਕਟ ਆਇਆ ਜੇ ਤੁਹਾਨੂੰ ਪਸੰਦ ਨਹੀਂ ਆਇਆ ਤੁਸੀਂ ਸੱਤ ਦਿਨ ਦੇ ਅੰਦਰ ਤੁਸੀਂ ਵਾਪਸੀ ਵੀ ਕਰ ਸਕਦੇ ਹੋ।
ਅੱਛਾ ਅੱਛਾ ਅੱਛਾ ਅੱਛਾ। ਚਲ ਕੋਈ ਨਹੀਂ ਫਿਰ ਅਸੀਂ ਬਾਜ਼ਾਰ ਹੁਣ ਜਾ ਹੀ ਰਹੇ ਸੀ। ਤੇ ਮੈਂ ਬਸ ਉਸ ਦਿਨ ਇਹੀ ਦੇਖਿਆ ਮੈਂ ਕਿਹਾ ਤੁਸੀਂ ਪਾਈ ਸੀ ਸਮਾਰਟ ਵੋਚ ਤੇ ਤੁਸੀਂ ਨਾ ਗੱਲਾਂ ਕਰ ਰਹੇ ਸੀ ਤੇ ਮੈਂ ਕਿਹਾ ਮੈਨੂੰ ਤਾਂ ਇੰਝ ਲੱਗਿਆ ਸ਼ਾਇਦ ਤੁਸੀਂ ਆਪਣੇ ਕੰਨ ਤੇ ਉਹ ਬਲੂਟੂਥ ਲਾਏ ਹੋਏ ਨੇ ਤਾਂ ਕਰਕੇ ਤੁਸੀਂ ਗੱਲ ਕਰ ਹੁਣ ਮੈਨੂੰ ਤੇ ਨਹੀਂ ਪਤਾ ਸੀ ਕਿ ਉਹ ਕਿ ਨਾ ਮੈਂ ਸਮਾਰਟ ਵੋਚ ਨਾਲ ਗੱਲ ਵੀ ਹੋ ਜਾਂਦੀ। ਹੁੰਦੀ ਏ
ਨਹੀਂ ਹੋ ਤਾਂ ਜਾਂਦੀ ਹੈ। ਦੇਖੋ ਜੀ ਸਾਰੀ ਚੀਜ਼ ਤੇ ਆਪਣੇ ਫਾਇਦੇ ਵੀ ਨੇ ਨੁਕਸਾਨ ਵੀ ਨੇ, ਨੁਕਸਾਨ ਇਹਦਾ ਐ ਐ ਇਹਨੂੰ ਬਾਰ ਵਾਰ ਚਾਰਜਿੰਗ ਲਾਣਾ ਪੈਂਦਾ ਐ।
ਅੱਛ, ਇਹਦੀ ਬੈਟਰੀ ਪੈਕੇਜ ਅੱਛਾ ਨਹੀਂ ਹੋਣਾ ਫਿਰ।
ਨਹੀਂ ਮਤਲਬ ਜੇ ਤੁਸੀਂ ਰੋਜ਼ ਯੂਜ ਕਰਦੇ ਹੋ ਮਤਲਬ ਸਵੇ ਰਾਤੀ ਤੁਸੀਂ ਚਾਰਜਿੰਗ ਲਾ ਤ ਇਹਨੂੰ ਉਹਨੂੰ ਦੋ ਤਿੰਨ ਘੰਟੇ ਲੱਗਣਗੇ ਫੁੱਲ ਹੋਣ ਤੇ ਤੇ ਮਤਲਬ ਤੁਸੀਂ ਪੂਰਾ ਦਿਨ ਚਲਾ ਸਕਦੇ ਹੋ ਇਹਨੂੰ।
ਅੱਛਾ ਅੱਛਾ ਅੱਛਾ
ਹਾਂਜੀ ਤੇ ਇੱਕ ਤਾਂ ਦੂਜੀ ਹੁੰਦੀ ਹੈ ਕਿ ਉਹਦੇ ਚ ਸਾਰਾ ਕੁਛ ਚਲ ਜਾਂਦਾ ਜਿਵੇਂ ਤੁਸੀਂ ਸਿਮ ਪਾ ਸਕਦੇ ਹੋ ਉਹ ਹੁੰਦੀ ਦੇਸੀ ਦੇਸੀ ਘੜੀਆਂ। ਉਹਦੇ ਉਹ ਮਤਲਬ ਛੋਟਾ ਮੋਬਾਇਲ ਹੀ ਹੁੰਦਾ। ਇੱਕ ਤਰ੍ਹਾਂ ਦਾ ਤੁਸੀਂ ਉਹਦੇ ਚ ਸਿਮ ਪਾ ਸਕਦੇ ਹੋ ਕਾਲਿੰਗ ਕਰ ਸਕਦੇ ਹੋ ਵਗੈਰਾ ਗੇਮ ਖੇਡ ਸਕਦੇ ਹੋ। ਸੋਸ਼ਲ ਮੀਡੀਆ ਐਪ ਚਲਾ ਸਕਦੇ ਹੋ ਇੱਕ ਹੁੰਦੀ ਹੈ ਦੂਜੀ ਉਹ ਹੁੰਦੀ ਹੈ ਫਿਟਨੈਸ ਵੋਚੀਸ ਉਹਦੇ ਚ ਤੁਸੀਂ ਸਿਰਫ ਆਪਣੀ ਫਿਟਨੈਸ ਵਗੈਰਾ ਹੀ ਜ਼ਿਆਦਾਤਰ ਸਟੋਰ ਕਰ ਸਕਦੇ ਹੋ ਜਿਵੇਂ ਮੇਰੀ ਘੜੀ ਦੇ ਅੰਦਰ ਸੌ ਤੋਂ ਵੱਧ ਫੀਚਰ ਨੇ ਫੀਚਰਸ ਨੇ ਕਿ ਜਿਵੇਂ ਕਿ ਕੋ ਸਾਈਕਲਿੰਗ ਕਰਦਾ ਮੈਂ ਅਤੇ ਮੈਂ ਉਹਨੂੰ ਖੋਲਾਂਗਾ ਸਾਈਕਲਿੰਗ ਵਾਲੀ ਚੀਜ਼ ਐਪ ਨੂੰ ਤੇ ਉਹ ਮੇਰੀ ਸਾਈਕਲਿੰਗ ਨੂੰ ਉਹ ਪੂਰਾ ਦੇਖੇਗੀ ਕਿ ਮੈਂ ਕਿੰਨੀ ਦੇਰ ਸਾਈਕਲਿੰਗ ਕੀਤੀ ਮੈਂ ਕਿੰਨੀ ਕੈਲਰੀਜ਼ ਬਰਨ ਕੀਤੀਆਂ ਨੇ ਸਾਰਾ ਕੁਛ
ਅੱਛਾ ਅੱਛਾ ਤੇ ਕੋਂਟੈਕਟ ਵਗੈਰਾ ਆਪਣੇ ਆਪ ਹੀ ਆ ਜਾਂਦਾ ਦਿਨ ਉਹਦੇ ਵਿੱਚ ਜਿਹੜੇ ਜਿਹੜੇ ਆਪਾਂ ਨੰਬਰ ਫੋਨ ਚ ਸੇਵ ਕੀਤੇ ਹੁੰਦੇ ਨੇ
ਹਾਂਜੀ ਅਸੀਂ ਜਿਵੇਂ ਬਲੂਟੂਥ ਤੋਂ ਕਨੈਕਟ ਕੀਤਾ ਉਹਨੂੰ ਆਪਣੀ ਘੜੀ ਨੂੰ ਫ਼ੋਨ ਨਾਲ ਤੇ ਸਾਨੂੰ ਨਾ ਪਰਮੀਸ਼ਨ ਅਲਾਓ ਕਰਨੀ ਪੈਂਦੀ ਐ ਕਿ ਅਸ ਸੀਂ ਆਪਣੇ ਫ਼ੋਨ ਤੋਂ ਕੋਂਟੈਕਟ ਘੜੀ ਚ ਭੇਜ ਸਕਨੇ ਹਾਂ।
ਅੱਛਾ।
ਤੇ ਉਹ ਘੜੀ ਚ ਸ ਸੇਵ ਹੋ ਜਾਣਗੇ ਨੰਬਰ ਅਤੇ ਜਿਸ ਜਿਵੇਂ ਤੁਸੀਂ ਬਲੂਟੂਥ ਨਾਲ ਕਨੈਕਟ ਕੀਤਾ ਆਪਣੀ ਘੜੀ ਤੇ ਤੁਸੀਂ ਆਪਣੀ ਘੜੀ ਤੋਂ ਕਿਸੇ ਨੂੰ ਫੋਨ ਕਰਨਾ ਐ, ਤੁਸੀਂ ਉਹਨੂੰ ਕਲਿੱਕ ਕਰੋਗੇ ਉਹ ਔਟੋਮੈਟਿਕਲੀ ਫੋਨ ਚਲਾ ਜੇਗਾ। ਸਾਨੂੰ ਮਤਲਬ ਆਪਣੇ ਫੋਨ ਨੂੰ ਹੱਥ ਲਾਣ ਦੀ ਲੋੜ ਨੀ ਪੈਣੀ
ਅੱਛਾ, ਨਹੀ ਹੈ ਤੇ ਚਲੋ ਵਧੀਆ ਚੀਜ਼ ਹੈਗੀ ਈ ਐ। ਇਹਦਾ ਕੋਈ ਨੁਕਸਾਨ ਤਾਂ ਨਹੀਂ ਐ ਬਲਕਿ ਫਾਇਦਾ ਈ ਸਾਨੂੰ ਦਿਖ ਰਿਹਾ ਮੈਨੂੰ ਤੇ ਸ ਫਾਇਦਾ ਈ ਲੱਗ ਰਿਆ। ਬਾਕੀ ਮੈਂ ਹੁਣ ਜਾਵਾਂਗੀ ਬਾਜ਼ਾਰ ਵਿੱਚ ਤੇ ਮੈਨੂੰ ਤਾਂ ਵਧੀਆ ਲੱਗਿਆ ਸੁਣ ਕ ਹਾਂ ਇਹਦਾ ਨਾਲ ਪ੍ਰੋਫਿਟ ਤੇ ਬਹੁਤ ਹੋ ਰਿਹਾ ਸਾਨੂੰ, ਦੇਖੋ ਇਹ ਫੋਨ ਚੱਕਣ ਨਾਲੋਂ ਵੀ ਘੜੀ ਈ ਲੈ ਲੋ ਫੋਨ ਜੇਬ ਚ ਈ ਰਏਗਾ। ਅੱਜ ਕੱਲ ਦੇਖੋ ਚੋਰੀਆਂ ਵੀ ਕਿੰਨੀਆਂ ਹੁੰਦੀਆਂ ਨੇ ਚਲੋ ਘੜੀ ਤੇ ਬੰਨੀ ਹੁੰਦੀ ਐ ਹੱਥ ਚ ਤੇ ਆਪਣਾ ਫੋਨ ਨਾਲ ਕੋਨੈਕਟ ਕਰਕੇ ਦ ਗੱਲ ਵੀ ਕਰ ਸਕਦੇ ਐ
ਜਿਵੇਂ ਅਸੀਂ ਬਾਜ਼ਾਰ ਜਾਂਨੇ ਆਂ, ਹਾਂਜੀ ਜਿਵੇਂ ਅਸੀਂ ਬਾਜ਼ਾਰ ਜਾਂਨੇ ਆਂ ਸਾਨੂੰ ਦੇਖਣਾ ਪੈਂਦਾ ਕਿਦਾ ਮੈਸੇਜ ਆਇਆ ਅਸੀ ਘੜੀ ਚੋ ਈ ਦੇਖਲੋ, ਦੇਖ ਲਈਏ। ਮੋਬਾਇਲ ਕੱਢਣ ਦੀ ਲੋੜ ਨੀ ਸਾਨੂੰ।
ਹਾਂਜੀ ਹਾਂਜੀ। ਚਲੋ ਠੀਕ ਐ ਵੀਰ ਜੀ ਮੈਂ ਫਿਰ ਅੱਜ ਈ ਲੈ ਕੇ ਆਵਾਂਗੀ। ਮੈਨੂੰ ਤਾਂ ਬਹੁਤ ਵਧੀਆ ਲੱਗਿਆ ਸੁਣ ਕੇ। ਮੈਂ ਅੱਜ ਈ ਲੈ ਕੇ ਆਵਾਂਗੀ ਇਹ ਚੀਜ਼। ਹਾਂਜੀ, ਓਕੇ ਸਤਿ ਸ੍ਰੀ ਸ਼੍ਰੀ ਕਾਲ ਜੀ
ਸਤਿ ਸ੍ਰੀ ਕਾਲ ਜੀ।